ਵਧੀਆ, ਤੁਸੀਂ ਦੱਸੋ।
ਵਧੀਆ ਮੈਂ ਵੀ, ਫੈਮਿਲੀ ਕਿੱਦਾਂ
ਫੈਮਿਲੀ ਵੀ ਵਦੀਆ ਸਾਰੇ, ਤੁਸੀਂ ਦੱਸੋ ਫੈਮਿਲੀ ਕਿੱਦਾਂ ਐਧਰ?
ਫੈਮਲੀ ਇੱਧਰ ਵੀ ਵਦੀਆ, ਤੁਸੀ ਸੁਨਾਓ ਕੀ ਕਰਦੇ ਸੀ?
ਏ ਆ ਕੁਛ ਨੀ ਬਸ ਫ੍ਰਰੀ ਸੀਗੇ, ਤੁਸੀਂ ਦੱਸੋ?
ਵੀ, ਮੈਂ ਵੀ ਫ੍ਰਰੀ ਸੀਗੀ ਪੇਲਾਂ, ਅਸੀਂ ਦੋ ਚਾਰ ਦਿਨ ਘੁੰਮਣ ਲਈ ਗਏ ਸੀਗੇ।
ਅੱਛਾ ਹੁਣ ਛੁੱਟੀਆਂ ਹੋਣੀਆਂ ਨਾ ਕੋਲਜ 'ਚ?
ਹੂੰ--ਕੋਲਜ ਤੋਂ ਛੁੱਟੀਆਂ ਸੀਆਂ
ਕਿੱਥੇ ਗਈ ਸੀ ਘੁੰਮਣ ਫਿਰ?
ਜੈਪੁਰ, ਰਾਜਸਥਾਨ।
ਅੱਛਾ! ਕਿਦੇ ਨਾਲ ਗਏ ਸੀ ਫੈਮਲੀ ਨਾਲ, ਜਾਂ ਫਰੈਂਡਸ ਨਾਲ?
ਫਰੈਂਡਸ ਨਾਲ ਗਏ ਸੀ ਅਸੀਂ।
ਅੱਛਾ, ਕਿੰਨੇ ਦਿਨ ਲਈ?
ਲਾਗੇ ਸੀ ਸਾਨੂੰ ਚਾਰ ਪੰਜ ਦਿਨ
ਠੀਕ ਐ।
ਓੱਥੇ ਬੋਤ ਉਥੇ ਅਸੀਂ ਹਵਾ ਮੈਹਲ ਦੇਖਿਆ। ਜਲ ਮੈਹਲ ਦੇਖਿਆ।
ਅੱਛਾ
ਪੁਸ਼ਕਰ ਵੀ ਗਏ ਸੀ, ਬੋਤ ਸਾਰੀਆਂ ਜਗ੍ਹਾ ਤੇ ਬ੍ਰਹਮਾ ਜੀ ਦੇ ਮੰਦਿਰ ਵੀ ਗਏ ਸੀ।
ਅੱਛਾ।
ਹੂੰ
ਹੋਰ?
ਹੂੰ ਤੇ ਹਵਾ ਮੈਲ ਚ ਏਂਨੇ ਸੋਹਣਾ ਸਮਾਨ ਸੀ ਨਾ ਏਂਨਾ ਸੋਹਣਾ ਤੇ ਨਾ ਹਵਾ ਮੈਲ ਜਾਣ ਨੂੰ ਜੀ ਨੀ ਕਰਦਾ ਸੀਗਾ, ਸਿਟੀ ਬੜੀ ਵਧੀਆ ਸੀਗੀ ਉੱਥੋਂ ਦੀ। ਪਿੰਕ ਸਿਟੀ ਕੇਆ ਜਾਂਦਾ ਨਾ ਓਨੂੰ?
ਹਾਂਜੀ।
ਹਾਂਜੀ ਤੇ ਘੁੰਮਣ ਨੂੰ ਬੋਤ ਕੁਛ ਸੀਗਾ ਓੱਥੇ ਤੇ ਜਲ ਮੈਲ 'ਚ ਓੱਥੇ ਵੀ ਗਏ ਸੀ।
ਉੱਥੇ ਕੀ ਹੁੰਦਾ ਏ ਜਲ ਮੈਲ ਚ? ਮੈਂ ਗਈ ਨੀ ਨਾ ਕਦੇ।
ਕੀ ਮੈਂ ਥੋਣੂ ਦਸੱਦੀ ਆ, ਇੱਕ ਜਿਵੇਂ ਸਮੁੰਦਰ ਵੰਗੂ- ਸਮੁੰਦਰ ਵੰਗੂ ਇੱਕ ਉਹ ਸੀਗਾ ਹਨਾ, ਤੇ ਓਦੇ ਵਿਚਾਲੇ, ਜਲ ਮੈਲ- ਮੈਲ ਬਣੇਆ ਸੀ ਓਦੇ ਵਿਚਾਲੇ।
ਅੱਛਾ, ਠੀਕ ਓਨੂੰ ਜਲ ਮੈਲ ਕੇਂਦੇ ਆ।
ਓਨੂੰ ਜਲ ਮੈਲ ਕੇਂਦੇ ਆ
ਹਾਂਜੀ, ਓਧਰ ਵੈਸੇ ਮੈਨੂੰ ਓਧਰ ਲੀ ਜਵੈਲਰੀ ਵੀ ਬੜੀ ਸੋ ਸੋਹਣੀ ਲਗਦੀ ਆ, ਚੂੜੀਆਂ ਵਗੈਰਾ ਈਅਰਿੰਗਸ ਬੜੇ ਸੋਹਣੇ ਹੁੰਦੇ ਆ ਰਾਜਸਥਾਨ
ਹੂੰ ਮੈਂ ਲੈ ਕੇ ਆਈ ਸੀ। ਲੈ ਕੇ ਆਈ ਸੀ ਮੈਂ ਏਅਰਿੰਗ ਤੇ ਹੂੰ---ਓ ਵਾਲਾ ਕਨਸ ਕੰਗਨ।
ਹਾਂ, ਬੜੇ ਸੋਹਣੇ ਹੁੰਦੇ ਹਨਾ ਰਾਜਸਥਾਨ ਦੇ ਓਧਰ?
ਬੋਤ ਸੋਹਣੇ ਸੀ।
ਹੋਰ ਓੱਥੇ ਤਾਂ
ਓਥੇ ਅਸੀ ਫੇਰ, ਓਥੇ ਖਾਣ ਨੂੰ ਵੀ ਬੜਾ ਟੇਸਟੀ ਸੀ ਖਾਣਾ ਸੀਗਾ।
ਅੱਛਾ, ਖਾਣੇ ਚ ਕੀ ਖਾਧਾ ਓੱਥੇ ਫੇਰ?
ਖਾਣੇ ਚ ਅਸੀਂ ਡੋਸਾ ਖਾਧਾ ਪੇਲਾਂ ਤਾਂ ਫੇਰ ਅਸੀਂ ਰਾਤ ਨੂੰ ਦਾਲ ਬਾਟੀ ਫੇਮਸ ਉਹਨਾਂ ਦੀ ਦਾਲ ਬਾਟੀ ਸੀਗੀ ਉਹ ਖਾਧੀ ਫੇਰ ਅਸੀਂ ਰਾਤ ਹਮ ਫੇਰ ਬਾਜ਼ਾਰ ਘੁੰਮਣ ਗਏ ਤੇ ਬਾਜ਼ਾਰ ਚ ਫੇਰ ਅਸੀਂ ਏਅਰਿੰਗ ਵਗੈਰਾ ਦਾ ਕਹਿੰਦੇ ਫੇਰ ਅਸੀਂ ਰਾਤ ਨੂੰ ਹਮ ਆਉਣ ਲੱਗੇ ਫੇਰ ਅਸੀਂ ਆਈਸ ਕਰ੍ਰੀਮ ਖਾਧੀ ਬੜੀ ਟੇਸਟੀ ਸੀ ਆਈਸ ਕਰੀਮ।
ਅੱਛਾ ਹੋਰ? ਫਰੈਂਡਸ ਨਾਲ ਤਾਂ ਫੇਰ ਬਹੁਤ ਜ਼ਿਆਦਾ ਹੀ ਵੈਸੇ ਵੀ ਮਜ਼ਾ ਹੁੰਦਾ ਫੋਟੋਜ਼ ਵਗੈਰਾ ਪਿਕਸ ਵਗੈਰਾ ਬੰਦਾ ਕਰਦਾ ਹੈ ਜ਼ਿਆਦਾ ਹੀ ਘੁੰਮਣ ਚ ਮਜ਼ਾ ਆਉਂਦਾ ਏ।
ਜਿੱਥੇ ਸੀ ਗਏ ਸੀ ਉੱਥੇ ਰਾਜਸਥਾਨੀਆਂ ਡਿਸ ਪਾ ਕੇ ਫੋਟੋ ਕਰਵਾਉਂਦੇ ਸੀ ਹੰਡਰਡ ਰੁਪੀਜ਼ ਦੀ ਇੱਕ ਸੀਗੀ ਫੋਟੋ।
ਓਕੇ।
ਹਾਂਜੀ।
ਉਹਨਾਂ ਦਾ ਪਹਿਰਾਵਾ ਸਾਰਾ ਪਾ ਕੇ ਹੈਨਾ ਪਿਕਸ ਵਗੈਰਾ ਕਰਾਉਣ ਨੂੰ। ਇਹ ਵੀ ਚੀਜ਼ ਵਧੀਆ ਹੈ ਜੇ ਆਪਾਂ ਇੱਧਰ ਜਾਂਦੇ ਹਾਂ ਨਾ ਜਿਵੇਂ ਕਸ਼ਮੀਰ ਇੱਧਰਲੀ ਸਾਈਡ ਵੀ ਐਦਾਂ ਈ ਆ ਜਿਵੇਂ ਆਪਾਂ ਸ਼ਿਮਲਾ ਮਨਾਲੀ ਘੁੰਮਣ ਜਾਂਦੇ ਹਾਂ ਉਹਨਾਂ ਦੇ ਵੀ ਇਹੀ ਡਰੈਸਿਸ ਪਾਕੇ ਵਧੀਆ ਵਧੀਆ ਜੀ ਇਹ ਬਹੁਤ ਹੀ ਚਜ ਉਹਨਾਂ ਦੇ ਕਲਚਰ ਚ ਆਪਾਂ ਫੋਟੋ ਕਰਵਾਓਨੇ ਆ ਨਾ।
ਹਾਂਜੀ।
ਇਹ ਤਾਂ ਹੈ ਅਸੀਂ ਵੀ ਹਮ।
ਤੇ ਮੋਂਕੀ ਸੀਗੇ ਬਹੁਤ ਸੀਗੇ ਪੰਛੀ ਵਗੈਰਾ।
ਸੋਹਣਾ ਵੀਊ ਹੋਊਗਾ।
ਠੰਡੀ ਠੰਡੀ ਹਵਾ ਚੱਲਣੀ ਸਵੇਰ ਸਵੇਰ ਨੂੰ ਅਸੀਂ ਘੁੰਮਣ ਚਲੇ ਜਾਣਾ। ਦੁਪਹਿਰ ਨੂੰ ਘਰ ਆਉਣਾ ਤੇ ਫੇਰ ਅਸੀਂ ਚਲੇ ਜਾਣਾ ਘੁੰਮਣ ਬਹੁਤ ਮਜ਼ਾ ਕੀਤਾ ਅਸੀਂ।
ਅੱਛਾ। ਹਾਂਜੀ ਵੈਸੇ ਵੀ ਜਾਣਾ ਚਾਹੀਦਾ ਹੈ ਸਾਰੇ ਕਿਤੇ ਘੁੰਮਣ ਆਪਣੇ ਇੰਨੀਆਂ ਸੋਹਣੀਆਂ ਤਾਂ ਜਗ੍ਹਾ ਬਣੀਆਂ ਹੋਈਆਂ ਸਾਰੇ। ਕਿਤੇ ਮੈਨੂੰ ਵੀ ਛੁੱਟੀ ਆ ਸੀ ਅੰਮ੍ਰਿਤਸਰ ਗਈ ਸੀ ਮੈਂ ਅਨੰਦਪੁਰ ਸਾਹਿਬ ਗਈ ਸੀ। ਤੇ ਅਨੰਦਪੁਰ ਸਾਹਿਬ ਗਏ ਉੱਥੇ ਅਸੀਂ ਅ ਉੱਥੇ ਵੀ ਅਸੀਂ ਵਨ ਵੀਕ ਦੀ ਸਟੇਅ ਕੀਤੀ ਸੀ ਉਦੋਂ ਅਸੀਂ ਫੈਮਿਲੀ ਨਾਲ ਗਏ ਸੀ ਤੇ ਤੇ ਹਾਂਜੀ ਮੈਂ ਮਦਰ ਤੇ ਫਾਦਰ ਸੀ ਬ੍ਰਦਰ ਸੀ ਸਿਸਟਰ ਸੀ ਨਾਲ। ਕਜ਼ਨ ਸੀਗੀਆਂ। ਤੋ ਬਹੁਤ ਜ਼ਿਆਦਾ ਅਸੀਂ ਮਜ਼ਾ ਕੀਤਾ ਉਦੋਂ ਵੀ ਅਨੰਦਪੁਰ ਗਈ ਫੇਰ ਉਥੋਂ ਬਾਅਦ ਅਨੰਦਪੁਰ ਤੋਂ ਖਾਲਸਾ ਦੇਖਿਆ ਉੱਥੇ ਉੱਥੇ ਬੜੀ ਸੋਹਣਾ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਹੈ ਇੰਨਾ ਸੋ ਸੋਹਣਾ ਮਿਊਜਿਕ ਚੱਲਦਾ ਏ ਤੁਸੀਂ ਗਏ ਹੋ?
ਹਾਂਜੀ ਮੈਂ ਗਈ ਆ।
ਹਾਂ ਸੋਹਣਾ ਏ ਹੈਨਾ ਉਹ ਵਿਊ ਸਾਰਾ ਮਤਲਬ ਦਿਲ ਹੀ ਨੀ ਕਰਦਾ ਉਥੋਂ ਵਾਪਸ ਕਿੰਨਾ ਸੋਹਣਾ ਹੈ ਪਹਾੜ ਕਿੰਨੇ ਹੁੰਦੇ ਉੱਦਰਲੀ ਸਾਈਡ। ਤੇ ਫੇਰ ਹੈਨਾ ਵਿਰਾਸਤ ਉਸ ਤੋਂ ਬਾਅਦ ਅਸੀਂ ਅਹ ਉੱਥੇ ਨੈਣਾ ਦੇਵੀ ਮੰਦਿਰ ਗਏ ਨਾਲ ਹੀ ਹੈਨਾ ਉੱਥੇ ਲਾਗੇ ਤੇ ਉਹ ਮੰਦਿਰ ਗਏ ਉੱਥੇ ਤੁਰ ਕੇ ਜਾਣਾ ਹੁੰਦਾ ਸੀੜੀਆਂ ਚੜਨੀਆਂ ਹੁੰਦੀਆਂ ਏ। ਤੇ ਉੱਥੇ ਜਿੱਦਨ ਅਸੀਂ ਗਏ ਸੀ ਓੁਸ ਦਿਨ ਬਾਰਿਸ਼ ਹੋ ਰਹੀ ਸੀ ਹਲਕੀ ਹਲਕੀ ਤੇ ਬਹੁਤ ਹੀ ਜ਼ਿਆਦਾ ਮਜ਼ ਕੀਤਾ ਆ ਅਸੀ ਥੋੜ੍ਹਾ ਜਾ ਕਿਉਂਕਿ ਥੱਕ ਵੀ ਜਾਂਦੇ ਸੀ ਏਨਾ ਕਦੇ ਤੁਰੇ ਨੀ ਹਨਾ। ਤੇ ਫੇਰ ਅਸੀਂ ਹੌਲੀ- ਹੌਲੀ ਮਤਲਬ ਰੁਕ- ਰੁਕ ਕੇ ਨਾਲ, ਕਿਉਂਕਿ ਕਜ਼ਨ ਸੀਗੇ ਸਾਰੇ। ਤੇ ਬੜਾ ਮਸਤੀ ਕਰਦੇ ਗਏ ਅਸੀਂ। ਬੋਤ ਮਜ਼ਾ ਆਇਆ। ਜਾਣਾ ਚਾਈਦਾ ਵੈਸੇ ਏਦਾਂ ਹਨਾ ਘੁੰਮਣ ਫਿਰਨ, ਵਧੀਆ ਇੰਜੋਏ ਹੁੰ ਨਾਲੇ ਕੁਛ ਨਵਾਂ ਸਿੱਖਣ ਨੂੰ ਮਿਲ ਜਾਂਦਾ ਏ।
ਹਾਂਜੀ ਜਾਣਾ ਚਾਈਦਾ ਏ, ਮੈਂ ਵੀ ਅੰਮ੍ਰਿਸਰ ਗਈ ਸੀਗੀ।
ਅੱਛਾ ਫੈਮਿਲੀ ਨਾਲ ਗਏ ਸੀ।
ਹਾਂਜੀ ਓਦੋਂ ਅਸੀਂ ਫੈਮਿਲੀ ਨਾਲ ਗਏ ਸੀ, ਮੈਂ ਸੀ ਮੇਰੀ ਮੰਮੀ।
ਮੇਰਾ ਫਾਦਰ ਤੇ ਕਜ਼ਨ ਸੀਗੀ ਮੇਰੀ ਇੱਕ।
ਓਕੇ।
ਹੂੰ ਅਸੀਂ ਏਥੇ ਬੋਤ ਮਜ਼ੇ ਕੀਤੇ ਅੰਮ੍ਰਿਤਸਰ।
ਹਾਂਜੀ ਓਥੇ ਤਾਂ ਲੱਗ ਈ ਸਕੂਨ ਮਿਲਦਾ ਏ ਜਾ ਕੇ। ਮੱਥਾ ਟੇਕਦੇ ਆ ਜਦੋਂ ਅੰਮ੍ਰਿਤਸਰ ਤਾਂ ਵੈਸੇ ਈ ਕਿੰਨਾ ਵਧੀਆ ਲੱਗਦਾ ਜਾ ਕੇ।
ਹਾਂਜੀ ਹਾਂਜੀ ਅੰਮ੍ਰਿਤਸਰ ਤਾਂ ਬੋਤ ਮਜ਼ਾ ਆਇਆ ਸਾਨੂੰ ਅਸੀਂ ਰਾਤ ਨੂੰ ਬਜ਼ਾਰ ਘੁੰਮਣ ਜਾਂਦੇ ਹੁੰਦੇ ਸੀਗੇ।
ਅੱਛਾ।
ਹੋਰ ਹੋਰ ਕਿਤੇ ਗਏ ਨੀ ਤੁਸੀਂ।
ਹਾਂਜੀ ਵੈਸੇ ਤਾਂ ਹੁਣ ਮੈਂ ਹੁਣ ਤਾਂ ਫਿਲਾਲ ਮੈਂ ਘਰੇ ਈ ਹੁੰਨੀ ਆਂ। ਛੁੱਟੀਆਂ ਤਾਂ ਹੈਗੀਆਂ ਸੀ, ਹੁਣ ਬਣਾਉਂਦੇ ਸੀ ਪਲੈਨ ਪਰ ਹਲੇ ਗਏ ਨੀ ਕਿਤੇ। ਵੇਖਦੇ ਆਂ ਵੈਸੇ ਜੇ ਪਲੈਨ ਬਣ ਗਿਆ ਤਾਂ ਕਿਤੇ ਜਾ ਕੇ ਆਵਾਂਗੇ ਮੈਨੂੰ ਤਾਂ ਆਪ ਘੁੰਮਣ ਦਾ ਬੋਤ ਸ਼ੌਂਕ ਆ, ਲੱਗ ਲੱਗ ਜਗ੍ਹਾ ਦੇ। ਦੇੇਖਣ ਦਾ, ਜਾਣ ਦਾ, ਬੜਾ ਮਜ਼ਾ ਹੁੰਦਾ ਏ। ਵਧੀਆ ਯਾਤਰਾ ਹੁੰਦੀ ਆ ਨਾਲੇ, ਹੂੰ। ਸਮ ਟਾਈਮ ਮੈਂ ਫਰੈਂਡਸ ਨਾਲ ਚੱਲ ਜਾਂਨੀ ਆਂ, ਕਦੇ ਫੇਰ ਕਦੇ ਫੈਮਲੀ ਨਾਲ ਪਲੈਨ ਬਣਾ ਲਈ ਦਾ ਏ। ਤੇ ਏਦਾਂ ਜਾਂਨੇ ਰੈਣੇ। ਵੈਸੇ ਹੁਣ ਨੀ ਗਏ ਥੋੜਾ ਅ ਗਰਮੀ ਵੀ ਇੱਕ ਬੋਤ ਜਾਦਾ ਹੋਈ ਪਈ ਆ ਨਾ, ਤਾਂ ਕਰਕੇ ਹੁਣ
ਹਾਂਜੀ ਗਰਮੀ ਤਾਂ ਬੋਤ ਆ।
ਹੂੰ ਤੇ ਵੇਖਦੇ ਆਂ। ਹੂੰ ਗਾਂ ਅੱਗੇ ਮੌਸਮ ਜਿਆ ਸਈ ਹੋਜੂਗਾ, ਫੇਰ ਵੇਖਾਂਗੇ ਬਣਾਵਾਂਗੇ ਪਲੈਨ ਕਿਤੇ ਘੁੰਮ ਕੇ ਆਵਾਂਗੇ।
ਅਸੀਂ ਵੀ ਸੋਚਦੇ ਸੀ। ਅਸੀਂ ਵੀ ਸੋਚਦੇ ਸੀਗੇ ਵੀ ਸ਼ਿਮਲੇ ਜਾ ਕੇ ਆਈਏ, ਗਰਮੀ ਬੋਤ ਆ।
ਹੂੰ ਸ਼ ਗਰਮੀ 'ਚ ਤਾਂ ਸ਼ਿਮਲੇ ਈ ਜਾਂਦੇ ਆ ਸਾਰੇ। ਹੂੰਅ ਵਧੀਆ ਮਨਾਲੀ।
ਹੂੰਅ ਮਜ਼ਾ ਬੋਤ ਆਉਂਦਾ ਆ।
ਹੂੰ ਵਧੀਆ। ਵੈਸੇ ਅਸੀਂ ਸੋਚ ਰੇ ਆਂ ਏਸ ਵਾਰ ਜਾਇਆ ਨੀ ਗਿਆ, ਨੈਕਸਟ ਟਾਈਮ ਦੇਖਦੇ ਆਂ। ਨੈਕਸਟ ਛੁੱਟੀਆਂ ਅਸੀਂ ਆ ਹੇਮਕੁੰਦ ਸਾਇਬ ਜਾ ਕੇ ਆਵਾਂਗੇ। ਉੱਧਰ ਤੋਂ ਗਰਮੀ 'ਚ ਵੀ ਮਾਈਨਸ 'ਚ ਟੈਂਪਰੇਚਰ ਰੈਂਦਾ ਏ।
ਹਾਂਜੀ ਕੈਂਦੇ ਓਥੇ ਬੋਤ ਬਰਫ਼ ਪੈਂਦੀ ਏ ਪਾੜ
ਹਾਂਜੀ। ਓਧਰ ਜਲਦੀ ਜਾਣ ਦਾ ਸੋਚਦੇ ਆਂ ਵੀ ਓਧਰ ਪਲੈਨ ਬਣਾਈਏ। ਪਰ ਫੈਮਿਲੀ ਨਾਲ ਈ ਜਾਵਾਂਗੇ ਓਧਰ ਤਾਂ।
ਹਾਂਜੀ ਫੈਮਲੀ ਨਾਲ ਈ ਵਧੀਆ ਹੁੰਦਾ।
ਹਾਂ ਜ਼ਿਆਦਾ ਇੰਜੋਏ ਹੋ ਜਾਂਦਾ ਏ।
ਹਾਂਜੀ।
ਫਰੈਂਡਸ ਨਾਲ ਜਾਂਦੇ ਆ ਤੇ ਫੈਮਲੀ ਨੂੰ ਵੀ ਜ਼ਿਆਦਾ ਟੈਨਸ਼ਨ ਰਹਿੰਦੀ ਆ ਫਿਰ ਫੈਮਲੀ ਨਾਲ ਹੋਈਏ ਫਿਰ ਇਹਨਾਂ ਦੀ ਵੀ ਟੈਸ਼ਨ ਕਰ। ਬੰਦੇ ਨਾਲ ਤਾਂ ਹੁੰਦੇ ਆ।
ਹਾਂਜੀ ਸਾਡੇ ਕਾਲਜ ਵਾਲੇ ਵੀ ਕਹਿੰਦੇ ਸੀਗੇ। ਤੁਹਾਨੂੰ ਟ੍ਰਿਪ ਲੈ ਕੇ ਚੱਲਾਂਗੇ ਤੇ ਉਹ ਕਹਿੰਦੇ ਸੀ ਤੁਹਾਨੂੰ ਮਸੂਰੀ ਲੈ ਕੇ। ਚੱਲਾਂਗੇ ਪੌਂਟਾ ਸਾਹਿਬ।
ਅੱਛਾ ਸਾਨੂੰ ਵੀ ਲੈ ਕੇ ਗਏ ਸੀ। ਕਾਲਜ ਆਲੇ ਪੌਟਾ ਸਾਹਿਬ ਲੈ ਕੇ ਗਏ ਉੱਧਰੋਂ ਚੰਡੀਗੜ੍ਹ ਆ ਗਏ ਫੇਰ ਅਸੀਂ। ਚੰਡੀਗੜ੍ਹ ਘੁੰਮਕੇ ਸਾਨੂੰ ਉੱਥੇ ਲੈ ਕੇ ਗਏ। ਲੇਕ ਤੇ ਲੈ ਕੇ ਗਏ ਸੀ ਲੇਕ ਤੋਂ ਬਾਅਦ ਇਹਨਾਂ ਨੇ ਰੋਜ਼ ਗਾਰਡਨ ਲੈ ਕੇ। ਉੱਥੇ। ਬੜਾ ਫਨ ਕੀਤਾ ਅਸੀ ਪਹਿਲਾਂ ਪੌਂਟਾ ਸਾਹਿਬ ਦੇ ਉੱਥੇ ਸਟੇ ਕੀਤੀ ਸੀ ਨਾਈਟ ਦੀ। ਇਸ ਤੋਂ ਬਾਅਦ ਆਉਂਦੇ ਹੋਏ ਅਸੀਂ ਚੰਡੀਗੜ੍ਹ ਹੋ ਕੇ ਗਏ ਫਿਰ ਉਥੇ ਚੰਡੀਗੜ੍ਹ ਦੇ ਜਿਹੜੇ ਮੋਲ ਵਾ ਹਨਾ। ਉੱਥੇ ਘੁੰਮ ਕੇ ਆਏ ਸੀਗੇ ਸਾਰੇ ਲਾਂਟੇ ਮੋਲ ਸਭ ਤੋਂ ਫੇਮਸ ਆ ਚੰਡੀਗੜ੍ਹ ਦਾ।
ਹਾਂਜੀ ਬਹੁਤ ਸੋਹਣਾ ਮੋਲ।
ਹਮ ਬਹੁਤ ਵਧੀਆ ਸਿਟੀ ਆ ਚੰਡੀਗੜ੍ਹ ਤੇ ਬਹੁਤ ਉੱਥੇ ਸਾਫ਼ ਸਫ਼ਾਈ ਆ।
ਅਸੀਂ ਵੀ। ਅਸੀਂ ਵੀ ਗਏ ਸੀ ਚੰਡੀਗੜ੍ਹ ਜ਼ੂ ਘਰ ਵੀ ਹੈ।
ਹਾਂਜੀ- ਹਾਂਜੀ।
ਹਮ ਉੱਥੇ ਗਏ ਸੀ ਅਸੀਂ ਬਹੁਤ। ਉੱਥੇ ਵੀ ਸਾਨੂੰ ਕੋਲਜ ਵਾਲੇ ਟ੍ਰਿਪ ਲੈ ਕੇ ਗਏ ਸੀਗੇ।
ਹਾਂਜੀ ਚਲੋ ਵਧੀਆ ਵੈਸੇ ਕੋਲਜ ਵਗੈਰਾ ਵਾਲੇ ਲੈ ਜਾਂਦੇ ਆ। ਘੁੰਮਿਆ ਜਾਂਦਾ ਏ। ਮੈਂ ਵੀ ਏਦਾਂ ਹੀ ਹਾਂ ਕਦੇ ਹਾਂਜੀ ਕੋਲਜ ਵੀ ਟ੍ਰਿਪ ਨਾਲ ਚੱਲ ਜਾਂਦੇ ਆ।
ਐਨੇ ਜਾਨਵਰ ਸੀ ਬੜੇ ਸੋਹਣੇ ਸੀਗੇ।
ਹਮ। ਮੈਂ ਗਈ ਨਹੀਂ ਪਰ ਮੈਂ ਵੇਖੂੰਗੀ ਮੈਂ ਜ਼ਰੂਰ ਜਾਊਂਗੀ ਉੱਥੇ ਮੇਰਾ ਬਹੁਤ ਮਾਨ ਆ ਜਾਣ ਦਾ। ਪਰ ਮੈਂ ਜਾ ਕੇ ਆਵਾਂਗੀ।
ਹਾਂਜੀ ਇੱਥੇ ਟਾਈਗਰ ਵੀ ਆ।
ਉਹ ਸਾਰੇ ਐਨੀਮਲਸ ਆਪਾਂ ਤੇ ਬਰਡ ਹੋਣਗੇ ਉੱਥੇ ਤਾਂ ਫਿਰ ਹਨਾ।
ਹਾਂਜੀ। ਟਾਈਗਰ ਤੋਂ ਲੈ ਕੇ ਮੰਕੀ ਤੱਕ। ਬਹੁਤ ਮਜ਼ਾ ਆਉਂਦਾ ਦੇਖਣ ਚ ਉਹਨਾਂ ਨੂੰ।
ਮੈਨੂੰ ਤਾਂ ਆਪ ਘੁੰਮਣਾ ਬਹੁਤ ਪਸੰਦ ਆ। ਨਏ ਹੁੰਦਾ ਹੈ ਵੀ ਕਿਤੇ ਨਾ ਕਿਤੇ ਦਾ ਪਲੈਨ ਬਣਿਆ ਹੀ ਜਾਵੇ। ਤੇ ਅਸੀਂ ਘੁੰਮਣ ਜਾਈਏ ਹੁਣ ਜਾਣਾ ਤੁਸੀਂ।
ਹਾਂਜੀ ਅਸੀਂ ਪੌਉਟਾ ਸਾਹਿਬ ਤੇ ਮਸੂਰੀ ਜਾਵਾਂਗੇ।
ਅੱਛਾ ਚਲੋ ਠੀਕ ਆ ਮੈਨੂੰ ਵੀ। ਦੱਸੋਓ ਮੈਂ ਤੁਸੀਂ ਜਾਣਾ ਹੋਇਆ ਪਹਿਲਾਂ ਮੈਂ ਤੁਹਾਡੇ ਨਾਲ। ਜ਼ਰੂਰ ਜਾਉਂਗੀ ਘੁੰਮਣ ਦੱਸਿਓ ਆਪਾਂ ਬਣਾਵਾਂਗੇ ਪਲੈਨ ਕੱਠੇ ਹੀ। ਚਲੋ ਠੀਕ ਹੈ ਜੀ ਓਕੇ।
ਚਲ ਠੀਕ ਆ।
ਜਸ।